ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੇ?
ਵਧੀਆ ਜੀ ਵਧੀਆ ਤੁਸੀਂ ਦੱਸੋ।
ਬਸ ਜੀ ਚੜਦੀ ਕਲਾ ਕਿਰਪਾ ਮਹਾਰਾਜ ਦੀ ਹੋਰ ਫਰੀ ਓ?
ਹਾਂਜੀ-ਹਾਂਜੀ ਸਭ ਵਧੀਆ ਹੋਰ ਕੀ ਕਰਦੇ ਪਏ ਸੀ?
ਬਸ ਮੈਂ ਫਰੀ ਸੀ ਮੈਂ ਕਿਹਾ ਕੋਲ ਕਰਲਾ ਇੱਕ।
ਹਾਂਜੀ ਬਹੁਤ ਵਧੀਆ ਕੀਤਾ ਤੁਸੀਂ, ਹੂੰ।
ਕੀ ਕਰ ਰਿਹਾ ਅੱਜਕੱਲ?
ਬਸ ਕੁੁਸ਼ ਨੀ।
ਬੜਾ ਹੋਇਆ ਅੱਜਕੱਲ੍ਹ ਹਨਾ ਵੇਖਿਆ ਜਾਏ ਤੇ।
ਹੂੰ ਬਹੁਤ ਜ਼ਿਆਦਾ ਪੋਲਿਊਸ਼ਨ ਆਇਆ, ਬਸ ਅੱਜ ਮੀਂਹ ਆਇਆ। ਤੇ
ਅੱਜ ਬਰਸਾਤ ਆਈ ਹਾਂਜੀ-ਹਾਂਜੀ ਅੱਜ ਮੌਸਮ ਵੀ ਫ਼ਰਕ ਪਏਗਾ ਨਾਲੇ।
ਹਾਂ ਇਹ ਬਰਸਾਤ ਦੇ ਨਾਲ ਪ੍ਰਦੂਸ਼ਣ ਥੱਲੇ ਪੈ ਜਾਗਾ ਸਾਰਾ ਜਿੰਨਾ ਹੋਏਗਾ ਨਾ।
ਜੀ ਜੀ ਜੀ ਪ੍ਰਦਿਊਸ਼ਣ ਨਾ ਬਹੁਤ ਜ਼ਿਆਦਾ ਹੋ ਰਿਹਾ ਏ। ਆਪਾਂ ਨੂੰ ਪਤਾ ਕੀ ਕਰਨਾ ਚਾਹੀਦਾ। ਪੇੜ-ਪੂੜ ਦਾ ਕਰਨਾ ਚਾਹੀਦਾ ਇੰਤਜ਼ਾਮ ਜਿਵੇਂ ਹਰ ਘਰ ਦੇ ਬਾਰੇ ਇੱਕ ਪੇੜ ਹੋਣਾ ਚਾਹੀਦਾ ਆ।
ਸਹੀ ਗੱਲ ਐ, ਦੇਖੋ ਪਹਿਲੇ ਟਾਈਮ ਹੁੰਦਾ ਸੀ ਕਿ ਇੱਕ ਦਰਖਤ ਲੱਗਿਆ ਹੁੰਦਾ ਸੀ। ਸਾਰੇ ਘਰਾਂ ਦੇ ਬਾਹਰ। ਕ
ਘਰ ਦੇ ਬਾਹਰ ਨੇਮ ਦਾ ਦਰਖਤ ਲੱਗਿਆ ਹੁੰਦਾ ਸੀ।
ਹਾਂਜੀ-ਹਾਂਜੀ ਕੋਈ ਨਿੰਮ ਦਾ, ਕੋਈ ਤਰੇਕ ਦਾ, ਪੇਡ ਇੱਕ ਇੱਕ ਅੱਧਾ ਲੱਗਿਆ ਹੁੰਦਾ ਸੀ।
ਹਾਂਜੀ-ਹਾਂਜੀ।
ਹੋਰ ਅੱਜਕੱਲ੍ਹ ਲੋਕੀ ਬਈ ਗਮਲਿਆਂ ਦੇ ਵਿੱਚ ਲਗਾ ਕੇ ਖ਼ੁਸ਼ ਨੇ।
ਚਲੋ ਉਹ ਵੀ ਵਧੀਆ ਗੱਲ ਆ, ਗਮਲੇ ਚ' ਵੀ ਪਰ ਕਈ ਤਾਂ ਗਮਲਿਆਂ ਦਾ ਵੀ ਯੂਜ ਨਹੀਂ ਕਰਦੇ, ਪਤਾ ਕੀ ਹੈ ਆਪਣਾ ਪੋਲਿਊਸ਼ਨ ਜ਼ਿਆਦਾ ਹੋ ਰਿਹਾ ਆ, ਉਹ ਪੇੜ ਪੌਦੇ ਕੀ ਕਰਦੇ ਸੀ ਪ੍ਰਦੂਸ਼ਣ ਫੜ ਲੈਂਦੇ ਸੀ ਸਾਰਾ ਪੇੜ ਪੌਦਿਆਂ ਕਰਕੇ ਦਾਂ ਪ੍ਰਦੂਸ਼ਣ ਨਹੀਂ ਲੱਗਦਾ, ਹੀ ਹੁਣ ਪਿੰਡਾਂ ਦੀ ਗੱਲ ਵੇਖੋ ਪਿੰਡਾਂ ਦਾਂ ਪ੍ਰਦੂਸ਼ਣ ਲੱਗਦਾ ਹੀ ਨਹੀਂ, ਜਗ੍ਹਾ-ਜਗ੍ਹਾ ਤੇ ਤੇ ਖੇਤ ਨੇ, ਸਾਰੇ ਹੀ ਆਪਣਾ ਖੇਤ ਹੁੰਦੇ ਨੇ
ਸਹੀ ਗੱਲ ਹੈ
ਖੇਤੀ ਹੋਹੀ ਹੁੰਦੀ ਆ, ਉਹ ਸਾਰਾ ਸੋਕ ਲੈਂਦੇ ਆ ਪੇੜ ਪੌਦੇ
ਹਮ
ਨਾਲੇ ਗਰਮੀ ਵੀ ਨਹੀਂ ਆਉਂਦੀ ਉੱਧਰ
ਉੱਧਰ ਗਰਮੀਹੁਤ ਘੱਟ ਹੁੰਦੀ ਹੈ, ਠੰਡ ਵੱਧ ਹੁੰਦੀ ਹੈ, ਗਰਮੀ ਘੱਟ ਹੁੰਦੀ ਹੈ ਪੇੜ ਪੌਦੇੇ, ਦੇਖੋ ਪਰਿਆਵਰਨ ਨੂੰ ਸੇਫ ਹੀ ਪੇੜ ਨੇ ਰੱਖਨਾ ਹੈ। ਸੁਰੱਖਿਤ ਪਰਿਆਵਰਨ ਨੂੰ, ਹੁਣ ਅਸੀਂ ਜੰਗ ਜੰਗਲ ਸਾਫ਼ ਕਰੀ ਜਾਂਦੇ ਪਏ ਆ, ਕਲੋਨੀਆਂ ਕੱਟੀ ਜਾਂਦੇ ਪਏ ਉਹ ਬਹੁਤ ਅਸਰ ਪੈ ਰਿਹਾ ਉਸ ਚੀਜ਼ ਦਾ
ਸਹੀ ਗੱਲ ਆ, ਸਰਕਾਰ ਨੂੰ ਤੇ' ਐਂ ਕਰਨਾ ਚਾਹੀਦਾ ਕਿ, ਆਪ ਆਪਣੇ ਘਰ ਦੇ ਬਾਹਰ ਪੇੜ ਹੋਣਾ ਚਾਹੀਦਾ ਹੈ ਨਿਮ ਦਾ ਨਿੰਮ ਦੇ ਪੇੜ ਦੀ ਬੜੀ ਵਧੀਆ, ਨਿੰਮ ਦੇ ਪੇੜ ਜਿਹੜੇ ਪੱਤੇ ਖਾਓ ਇੱਕ ਦੋ ਚ' ਚਬਾਓ, ਕੈਂਸਰ ਤੋਂ ਰਾਤ ਮਿਲੇਗੀ, ਬੀ ਪੀ ਨਹੀਂ ਹੋਏਗਾ ਤੁਹਾਨੂੰ ਸ਼ੂਗਰ ਨੀ ਹੋਏਗੀ, ਉਹ ਬਹੁਤ ਫਾਇਦੇ ਨੇ ਨਿੰਮ ਦੇ ਵੀ, ਪਹਿਲੇ ਤੇ ਹਰ ਘਰ ਚ' ਨਿੰਮ ਦਾ ਪੇੜ ਹੁੰਦਾ ਸੀ। ਉਹਦੀ ਜਿਹੜੀ ਨਮੋਨੀਆ ਜਿਹੀ ਹੁੰਦੀ ਨੀ ਸੀ ਉਹ ਉਗਦੀਆਂ ਜਿਹੜੀਆਂ ਨਿੰਮ ਦੇ ਪੇੜ ਤੇ' ਉਹ ਪੀਲੀਆਂ ਹੋ ਜਾਂਦੀਆਂ ਪਕ ਜਾਂਦੀਆਂ ਸੀ, ਉਹ ਖਾਂਦੇ ਵੀ ਸੀ ਪਹਿਲਾਂ ਦੇ ਟੈਮ ਤੇ ਲੋਕ ਹੁਣ ਤੇ ਵਿਖਦੀਆਂ ਹੀ ਨੀ
ਤਾਂ ਇਹੇ ਬਿਮਾਰੀਆਂ ਨਹੀਂ ਹੁੰਦੀਆਂ ਨੇ
ਹਾਂਜੀ ਹਾਂ
ਪਰ ਬਹੁਤ ਕਟ ਗਿਆ ਨੇ
ਅੱਜ ਦੇ ਟਾਈਮ ਚ' ਪ੍ਰਦੂਸ਼ਣ ਹੈ ਤੇ ਚਲੋ, ਸਾਰਿਆਂ ਵਸਤੇ ਹੀ ਹੈ।
ਹਾਂਜੀ
ਸਾਰਿਆਂ ਨੇ ਆਪਣਾ-ਆਪਣਾ ਕਾਰੋਬਾਰ ਕਰਨਾ ਹੀ ਹੈ ਕੋਈ ਹ ਹੁਨ ਬਿਨਾਂ ਕਾਰੋਬਾਰ ਤਾਂ, ਉਹਦੇ ਰਹਿ ਨੀ ਸਕਦਾ।
ਸਹੀ ਗਲ ਹੈ।
ਫੈਕਟਰੀਆਂ ਹੁਣ ਵੱਡੇ-ਵੱਡੇ ਪ੍ਰੋਜੈਕਟ ਹੈਗੇ ਨੇ ਜਿਹੜੇ, ਦਿਨ- ਰਾਤ ਹੀ ਚੱਲਦੇ ਨੇ ਹੋਰ ਥੋੜਾ ਮਾੜਾ ਕੰਮ ਆ ਸਰਕਾਰ ਨੂੰ ਵੇਖਣਾ ਚਾਹੀਦਾ ਆ, ਪਰ ਸਰਕਾਰ ਵੀ ਉਹਨਾਂ ਦੇ ਨਾਲ ਹੀ ਏ।
ਸਹੀ ਗੱਲ, ਸਰ ਦੇਖੋ ਸਰਕਾਰ ਦੇ ਉਹਨਾਂ ਵਲ ਜਿਣੇ ਨੇ ਪੈਸੇ ਦੇਣੇ ਨੇ ਸਰਕਾਰਾਂ ਨੂੰ ਪਰਿਆਵਰਨ ਤੋਂ, ਤੇ ਮਾਨਵ ਤੋਂ ਕੋਈ ਲੈਣਾ ਦੇਣਾ ਨਹੀਂ ਹੈ। ਕਿਸੇ ਦੀ ਸਿਹਤ ਤੋਂ, ਹਾਂ ਕਿਸੇ ਸਿਹਤ ਵਿਗੜੇ ਜਾਂ ਸਹੀ ਹੋਏ, ਉਹਨਾਂ ਨੂੰ ਕੁਛ ਉਹਨੂੰ ਬਸ ਏ ਹੈ ਕਿ ਬਸ, ਸਰਕਾਰੀ ਖਜ਼ਾਨੇ ਭਰਨੇ ਚਾਹੀਦੇ ਨੇ।
ਜੀ-ਜੀ, ਬਿਲਕੁਲ-ਬਿਲਕੁਲ
ਹਾਂਜੀ-ਹਾਂਜੀ।
ਜਿਵੇਂ ਮਰਜ਼ੀ ਭਰਨ, ਉਹਨਾਂ ਨੂੰ ਇਹ ਨੀ ਹੈ ਕਿ ਐਵੇਂ ਭਰਨ, ਉਹ ਜਿਵੇਂ ਮਰਜੀ ਭਰਨ, ਦੋ ਨੰਬਰ ਭਾਵੇਂ ਇੱਕ ਨੰਬਰ
ਹਾਂ, ਕਿਉਂ ਸਰਕਾਰੀ ਖ਼ਜ਼ਾਨੇ ਭਰਣਗੇ, ਤੇ ਵੋਟਾਂ ਖ਼ਰੀਦਣ ਗੀਆ ਨਾ ਤੇ ਨਾਲੇ ਆਪਣੇੇ ਆਲੇ ਇਹੋ ਜਿਹੇ ਨੇ ਕਿ ਨਵੇਂ ਹਜ਼ਾਰ-ਹਜ਼ਾਰ ਰੁਪਏ ਵਿੱਚ ਪੰਜ-ਪੰਜ ਸੌ ਵਿੱਚੇ ਵੋਟ ਵੇਚ ਦਿੰਦੇ ਨੇ।
ਸਹੀ ਗੱਲ ਆ ਜੀ ਸਹੀ ਗੱਲ ਆ ਹਜ਼ਾਰ ਰੁਪਏ ਦੀ ਵੋਟ ਵਿਕ ਜਾਂਦੀ ਆ ਅੱਜ ਕੱਲ ਤੇ।
ਹਾਂਜੀ-ਹਾਂਜੀ ਬਹੁਤ ਫਿਰ ਕਿੱਥੇ ਪਰਿਆਵਰਨ ਵਾਸੇ ਧਿਆਨ‌ ਦੇਆ ਜਾਣਾ।
ਹੁਣ ਜਿਹੜੇ ਸਾਡੇ ਮੋਦੀ ਸਾਹਿਬ ਨੇ, ਐ- ਪੇਡਾ ਲਗਾਣਗੇ ਤੇ ਪੂਰਾ ਜੰਗਲ ਕੱਟ ਦੇਣਗੇ। ਇੱਕ ਪੇਡਾ ਲਗਾ ਕੇ ਫੋਟੋ ਖਿਚ ਲੈਣਗੇ। ਲਓ ਜੀ ਅਸੀਂ ਪੇਡਾਂ ਲਗਾ ਰਹੇ ਆ ਤੇ ਦਸ ਦਿਨ ਬਾਅਦ ਖ਼ਬਰ ਆਏਗੀ ਕਿ ਲੈ ਬਈ ਹੈਦਰਾਬਾਦ ਦਾ ਅੱਧਾ ਜੰਗਲ ਸਾਫ਼। ਇਹ ਦਾਂ ਤੇ ਦੇਖੋ ਸਾਡੇ ਇੱਥੇ
ਮਾੜਾ ਜੀ, ਜਿੰਨਾ ਕੁਛ ਹੈ ਉਹਨੇ ਕੁਲ ਪਚਾਲੋ
ਹਾਂਜੀ, ਦੇਖੋ ਜਿੰਨਾ ਪੋਲਿਊਸ਼ਨ ਸਾਡੇ ਇੰਡੀਆ ਦੇ ਵਿੱਚ ਏ ਨਾ ਇੰਨਾ ਪ੍ਰਦੂਸ਼ਣ ਕਿਧਰੇ ਹੋਰ ਨੀ ਐ, ਦੇਖੋ ਪੈਸੇ ਦੇ ਪਿੱਛੇ ਜੰਗਲ ਦੇ ਜੰਗਲ ਹੋਈ ਜਾ ਰਹੇ ਨੇ ਹੋਈ ਜਾ ਰਹੇ ਨੇ ਪੇੜ ਪੌਦੇ ਖੱਟੀ ਜਾ ਰਹੇ ਨੇ ਉਹ ਚਾਈਨਾ ਤੇ ਵੀ, ਚਾਈਨਾ ਦੇ ਵਿੱਚ ਉਹਨਾਂ ਨੇ ਰੋਕ ਕਰਤੀ ਐ। ਇੱਕ ਤਾਂ ਪੋਪੂਲੇਸ਼ਨ ਦੇ ਪਪੂਲੇਸ਼ਨ ਦੇ ਮਾਮਲੇ ਵਿੱਚ ਚਾਈਨਾ ਪਹਿਲੇ ਨੰਬਰ ਤੇ ਆਂਦਾ ਸੀ ਅੱਜ ਉਹ ਦੂਜੇ ਨੰਬਰ ਤੇ ਆਂਦਾ। ਪਹਿਲੇ ਨੰਬਰ ਤੇ ਇੰਡੀਆ ਆਂਦਾ ਪਾਪੂਲੇਸ਼ਨ ਦੇ ਮਾਮਲੇ 'ਚ ਹਾਂਜੀ ਦੇਖੋ ਪੋਪੂਲੇਸ਼ਨ ਉਹਨੇ ਕੰਟਰੋਲ ਕੀਤੀ ਏ, ਪਾਪੂਲੇਸ਼ਨ ਕਟਗੇ ਦੇਖੋ ਪਾਪੂਲੇਸ਼ਨ ਕੰਟਰੋਲ ਹੋਏਗੀ, ਪਬ ਪਬਲਿਕ ਘੱਟ ਹੋਏਗੀ ਘੱਟ ਰੇਟ ਵਿੱਚ ਘੱਟ ਜਗ੍ਹਾ ਦੇ ਵਿੱਚ ਰਹਿਣਗੇ।
ਜੀ ਬਿਲਕੁਲ-ਬਿਲਕੁਲ।
ਪੋਪੂਲੇਸ਼ਨ ਵੱਧਦੀ ਜਾਂਦੀ ਪਈ ਏ ਹੁਣ ਰਹਿਣ ਵਾਸਤੇ ਤਾਂ ਜਗ੍ਹਾ ਚਾਹੀਦੀ ਹੈ ਉਹ ਫੇਰ ਜੰਗਲ ਦੇ ਜੰਗਲ ਕੱਟੇ ਜਾ ਰਹੇ ਨੇ।
ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਆ, ਆਉਣ ਆਲੇ ਟੈਮ ਇਹਨਾਂ ਨੇ ਸਮੁੰਦਰ ਵੀ ਸੁਖਾ ਦੇਣੇ ਨੇ।
ਸਹੀ ਗੱਲ ਏ। ਮੈਂ ਕਹਿੰਦਾ ਦੇਖੋ ਅ ਕੀ ਕਹਿੰਦੇ ਨੇ, ਹੁਣ ਪੋਪੂਲੇਸ਼ਨ ਵੱਧਦੀ ਪਈ ਏ ਤੇ ਜਗ੍ਹਾ ਰਹਿਣ ਵਾਸਤੇ ਚਾਹੀਦੀ ਏ ਔਰ ਜੰਗਲ ਕੱਟਦੇ ਪਏ ਨੇ ਪੋਪੂਲੇਸ਼ਨ ਘਟ ਹੋਏਗੀ ਨਾ ਜੰਗਲ ਦੀ ਆਬਾਦੀ ਵਧੇਗੀ। ਦੇਖੋ ਕਈ ਚੀਜ਼ ਹਾਂਜੀ-ਹਾਂਜੀ ਕਈ ਚਿੜੀਆਂ, ਕਈ ਅ ਜਾਨਵਰ ਲੁਪਤ ਹੋ ਗਏ ਨੇ।
ਸਹੀ ਗੱਲ ਆ, ਹੁਣ ਤੇ ਸਿਰਫ ਕਬੂਤ ਬੂਤਰ ਕਵਾਤਰ ਵਿਖਦਾਇਆ, ਥੋੜ੍ਹੀ ਅੱਗੇ ਜਾਓਗੇ ਅੱਗੇ ਜੰਗਲ ਜਾ ਪੈਂਦਾ ਥੋੜਾ ਜਾ ਅੱਗੇ ਏਰੀਆ ਚ ਉੱਧਰ ਤੁਹਾਨੁ ਲੋਹਗੜ੍ਹ ਸਾਹਿਬ ਵਾਲੇ ਪਾਸੇ ਤੁਹਾਨੂੰ ਫਿਰ ਵੀ ਥੋੜੇ ਜਾਨਵਰ, ਥੋੜੇ ਪੇੜ-ਪੌਦੇ ਪੰਛੀ ਵਗੈਰਾ ਵਿਖਣਗੇ।
ਐਸੇ-ਐਸੇ ਪਕਸੀ਼ ਦਿਖਦੇ ਨੇ ਜਿਹੜੇ ਦੇਖੇ ਨੀ ਹੋਏ ਲੁਪਤ ਹੋ ਗਏ ਨੇ।
ਸ਼ਹਿਰ ਵਿੱਚੋਂ ਤੇ ਹੁਣ ਖਤਮ ਹੀ ਹੋ ਗਏ ਨੇ।
ਹਾਂਜੀ
ਯਾਰ ਅੱਜ ਕੀ ਆ ਕੁਛ ਵੀ ਨੀ ਆ। ਪਾਣੀ 'ਚ ਪੋਲਿਊਸ਼ਨ ਆ ਏਅਰ 'ਚ ਪੋਲਿਊਸ਼ਨ ਆ ਫੈਕਟਰੀਆਂ ਜਿਹੜੀਆਂ ਆ ਸ਼ਹਿਰਾਂ ਚ ਤੇ
ਹੂੰ-ਹੂੰ ਨਹੀਂ ਪਹਿਲੇ ਤੁਸੀਂ ਦੇਖਦੇ ਹੋਗੇ ਕਿ ਇੱਕ ਕਾਲੇ ਰੰਗ ਦੀ ਚਿੜੀ ਆਂਦੀ ਸੀ ਭੂਰੇ ਰੰਗ ਦੀ।
ਅੱਜ ਕੱਲ ਦਿਖਦੀ ਹੈ
ਉਹ ਕਹਿੰਦੀ ਹੈ ਉਹ ਵੀ ਇਹੀ ਕਹਿੰਦੀ ਹੈ ਪ੍ਰਦੂਸ਼ਣ ਬੜਾ ਆ ਇੱਧਰ ਹੁਣ ਜੰਗਲਾਂ ਚਲੀਏ ਫਿਰ, ਉਹ ਵੀ ਜੰਗਲਾਂ ਚ ਚੱਲ ਗਈ ਹੋਣੀਆਂ
ਕੁਛ ਜੰਗਲ ਚਲੇ ਗਏ ਕੁਛ ਮਰ ਗਏ ਫੋਨ ਦੀ ਰੇਡੀਏਸ਼ਨ ਦੇ ਕਾਰਨ
ਜੀ-ਜੀ ਆਪਾਂ ਇਹ ਕੀ ਕਹਿੰਦੇ ਆਪਣਾ ਪੋਲਿਊਸ਼ਨ ਕਰਕੇ
ਹਾਂਜੀ -ਹਾਂਜੀ
ਪੇੜ ਪੌਦੇ ਹੈ ਨੀ ਉਹਨਾਂ ਦੇ ਰਹਿਣ ਵਾਸਤੇ ਉਹ ਕੀ ਦੁਬਾਰਾ ਚ ਰਹਿਣਗੇ ਰਹਿੰਦੇ ਤੇ ਪੇਹੜਾ ਤੇ ਹੀ ਨੇ ਉਹ
ਸਹੀ ਗੱਲ ਹੈ ਜੀ
ਅੱਛਾ ਪਹਿਲੇ ਤੋਤੇ ਵੀ ਵੇਖ ਜਾਂਦੇ ਸੀ ਹੁਣ ਤੋਤੇ ਵੀ ਘੱਟ ਨੇ ਘੱਟੀ ਜਾ ਰਹੇ ਨੇ
ਇੱਕ ਉਹ ਡਰੈਗਨ ਫਲਾਈ ਆਉਂਦੀ ਸੀ ਚਾਰ ਪਰਾਂ ਵਾਲੀ ਨਿੱਕਾ ਜਿਹਾ ਕੀੜਾ ਆਉਂਦਾ ਸੀ ਉਹਨੂੰ ਫੜ ਕੇ ਪੂੰਛਦੇ ਧਾਗਾ ਬੰਨ ਉਡਾਉਂਦੇ ਸੀ
ਹਾਂ ਜਹਾਜ਼ ਕਹਿੰਦੇ ਸੀ ਉਹਨੂੰ ਛੋਟਾ ਕੀੜਾ ਟਾਈਪ ਹੁੰਦਾ
ਛੋਟਾ ਜਹਾਜ਼ ਉੜਾਉਂਦੇ ਸੀ ਉਹ ਧਾਗੇ ਬੰਨ-ਬੰਨ ਕੇਹੁਣ ਉਹ ਵੀ ਹਾਂਜੀ ਜੁਗਨੂ ਵੀ ਨੀ ਦਿਖਦੇ
ਹਾਂਜੀ -ਹਾਂਜੀ ਪੋਲਿਊਸ਼ਨ ਨੇ ਬੜਾ ਨਾਸ਼ ਕਰਤਾ ਹੈ
ਹਾਂਜੀ
ਪੋਲਿਊਸ਼ਨ ਨੇ ਬੜਾ ਕੰਮ ਖ਼ਰਾਬ ਕੀਤਾ ਦਾ ਆ
ਹਾਂਜੀ- ਹਾਂਜੀ ਸਹੀ ਗੱਲ ਹੈ
ਨਹੀਂ, ਹੁਣ ਹਰ ਦੇ ਬੱਚੇ ਕੋਲ ਬਾਈਕ ਹੈ ਹਰ ਬੱਚੇ ਤੋਂ ਬੱਚੇ ਕੋਲ ਬਾਈਕ ਹੈ ਪਹਿਲੇ ਕੀ ਹੁੰਦਾ ਸੀ ਬਾਈਕ ਤਾਂ ਵਾਹਨ ਵਹੀਕਲ ਘੱਟ ਹੁੰਦਾ ਜੀ
ਹਾਂਜੀ
ਹੁਣ ਜਣੇ ਖਣੇ ਕੋਲ ਤੇ ਬਾਈਕ ਹੈ ਜਣੇ ਖਣੇ ਕੋਲ ਕਾਰ ਹੈ ਥੋੜੀ ਦੂਰ ਜਾਣਾ ਤੇ ਉਹ ਕਾਰ ਕੱਢੀ ਤੇ ਚੱਲ ਬਾਈ ਕੋਈ ਉਹ ਕਿੰਨਾ ਪ੍ਰਦੂਸ਼ਣ ਫੈਲਾਉਂਦੀ ਹੈ ਕਾਰ ਬਾਈਕਾਂ ਬਹੁਤ
ਸਹੀ ਗੱਲ ਹੈ
ਸਰਕਾਰ ਨੇ ਵੀ ਸਟੈਪ ਚੁੱਕਿਆ ਆ ਚੱਲ ਆਪਣਾ ਬੈਟਰੀ ਵਾਲੀ ਕੱਢ ਦੇਣੇ ਆ ਇਲੈਕਟ੍ਰਿਕ ਤੇ ਹੁਣਲੈਕ ਟਿਕ ਵੀ ਫੇਲ ਹੋਈ ਜਾ ਰਹੀ ਹੈ ਕਈ ਚਲਦੀਆਂ ਵੀਆਂ ਕਈ ਫੇਲ ਹੋਈ ਜਾ ਰਹੀਆਂ ਤਾਂ ਵੀ ਲੋਕੀ ਸੁਧਰਦੇ ਨੀ
ਹਮ
ਉਹ ਓਟੋ ਵੇਖੋ ਸ਼ਹਿਰ ਚ ਕਿੰਨੇ ਹੋਏ ਦੇ ਡੀਜ਼ਲ ਵਾਲੇ
ਹਾਂਜੀ ਬਹੁਤ ਆ ਨਹੀਂ ਵੈਸੇ
ਸ਼ੂਗਰ ਮਿਲ ਪੇਪਰ ਮਿਲ ਪੇਪਰ ਮਿਲਦਾ ਪ੍ਰਦੂਸ਼ਣ ਤੇ ਜਗਾਤਰੀ ਤੱਕ ਆਉਂਦਾ ਜੇ
ਸਹੀ ਗੱਲ ਹੈ ਨਹੀਂ ਦੇਖੋ ਪਹਿਲੇ -ਪਹਿਲੇ ਕੀ ਕਹਿੰਦੇ ਨੇ ਅ ਤੁਹਾਡਾ ਹੁਣ ਤੇ ਵੈਸੇ ਫੇਰ ਵੀ ਸੁਧਾਰ ਹੋ ਗਿਆ ਓਟੋਵਿੱਚ ਪਹਿਲੇ ਉਹ ਟੁਵਾਉਂਦੇ ਸੀ ਠੱਕ- ਠੱਕ -ਠੱਕ -ਠਕ -ਠੱਕ ਹੁਣ ਤੇ ਈ ਰਿਕਸ਼ੇ ਆ ਗਏ ਨਾ ਇਲੈਕਟ੍ਰਿਕ ਵਹੀਕਲ ਆ ਗਦੇ ਨੇ ਉਹਨਾਂ ਨਾਲ ਕਾਫ਼ੀ ਸੁਧਾਰ ਹੋ ਗਿਆ ਨੀ ਤੇ ਪਹਿਲੇ ਉਹ ਜਿਹੜੇ ਆਉਂਦੇ ਸੀ ਡੀਜ਼ਲ ਵਾਲੇ ਉਹੈ ਠੱਕ- ਠੱਕ ਕੰਨ ਖਾ ਜਾਂਦੇ ਸੀ ਬੰਦਾ ਕੋਈ ਸਵਾਰੀ ਬਹਿੰਦੀ ਸੀ ਤੇ ਘਰ ਆਉਂਦੇ ਸੀ ਘਰ ਆਉਂਦੇ ਸੀ ਤੇ ਟੀ ਕੰਨ ਵਿੱਚ ਵੱਜਦੀ ਸੀ
ਹਾਂਜੀ-ਹਾਂਜੀ
ਹੂੰ
ਚਲੋ ਕਿੱਧਰ ਦਾ ਤੇ ਸੁਧਾਰ
ਹਾਂਜੀ- ਹਾਂਜੀ ਉਹ ਤੇ ਹੈ ਈ ਏ।
ਬਾਕੀ ਨਾ ਪਹਿਲੇ ਦੇ ਟਾਈਮ 'ਚ ਇਹ ਹੁੰਦਾ ਸੀ, ਕਿ ਬੱਚਿਆਂ ਕੋਲ ਸਾਈਕਲਾਂ ਹੁੰਦੀਆਂ ਸੀ, ਸਾਈਕਲਾਂ ਤੇ ਸਕੂਲ ਜਾਂਦੇ ਸੀ, ਹੁਣ ਬਾਈਕਾਂ ਹੈਗੀਆਂ ਬਾਈਕਾਂ ਤੇ ਸਕੂਲ ਜਾਂਦੇ ਨੇ, ੳਹ ਪ੍ਰਦੂਸ਼ਣ, ਇੱਕ ਤੇ ਉਧਰੋਂ ਵਧ ਗਿਆ।
ਹਾਂਜੀ, ਅੱਜ ਨੀਕੇ- ਨੀਕੇ ਹਾਂ ਸਹੀ ਗੱਲ, ਦੇਖੋ ਜੀ ਅਸੀਂ ਪਲੱਸ ਟੂ ਤੱਕਨ, ਸਾਈਕਲ ਚਲਾਉਂਦੇ ਰਹੇ ਹਾਂ ਅੱਜ- ਕੱਲ੍ਹ ਅਠਵੀ ਦੇ ਵਿੱਚ ਬੱਚਾ ਹੋ ਗਿਆ, ਉਹ ਸਕੂਟੀ ਤੇ ਜਾ ਰਿਹਾ।
ਮੈਨੂੰ ਮੋਟਰਸਾਈਕਲ ਲਿਆ
ਹਾਂ, ਮੈਨੂੰ ਮੋਟਰਸਾਈਕਲ ਯਾਂ ਸਕੂਟੀ ਲਿਆ ਕੇ ਦੇਯੋ ਜੀ।
ਹਾਂ
ਜ ਹੋਰ, ਦੇਖਾ ਦਿਖਾਈ ਹੁੰਦੀ ਵੀ ਬਸ ਦੇਖੇ- ਦੇਖੇ ਲੈ ਬਈ ਉਹਨੇ ਲਿੱਤੀ ਮੈਂ ਵੀ ਲੈਣੀ ਏ।
ਇਹਨਾਂ ਨੂੰ ਪ੍ਰਯਾਵਰਣ ਤੋਂ ਕੋਈ ਮਤਲਬ ਨੀ ਏ, ਇਹਨਾਂ ਨੇ ਆਪਣਾ ਮਤਲਬ ਕਡਨਾ ਬਸ
ਹਾਂਜੀ- ਹਾਂਜੀ ਸਹੀ ਗੱਲ ਹੈ ਜੀ।
ਹੋਰ, ਸਹੀ ਗਲ ਆ।
ਹਾਂਜੀ, ਸਹੀ ਗੱਲ ਐ ਸਹੀ ਗੱਲ ਐ। ਚਲੋ, ਚੰਗਾ ਜੀ ਫੇਰ, ਅੱਛਾ ਜੀ।
ਤੁਸੀ, ਜਿੰਮ ਵਗੈਰਾ ਜਾਂਦੇ, ਓ। ਤੁਸੀ ਵੀ ਜਿੰਮ ਵਗੈਰਾ ਬਾਈਕ ਤੇ ਜਾਂਦੇ ਓ, ਇਲੈਕਟ੍ਰਿਕ ਗੱਡੀ ਤੇ ਜਾਂਦੇ ਓ।
ਸਕੂਟੀ ਤੇ ਜਾਂਦੇ ਆਂ ਅਸੀ, ਸਾਡੇ ਕੋਲ ਤਿੰਨ ਸਕੂਟੀਆਂ ਇਲੈਕਟ੍ਰਿਕ। ਉਹੀ ਚਲਾਈ ਦੀ ਏ, ਹਾਂਜੀ- ਹਾਂਜੀ ਬਾਈਕ ਅਸੀਂ ਬਹੁਤ ਘੱਟ ਈ ਚਲਾਉਂਦੇ ਆਂ, ਬਾਈਕ ਤੇ ਮਹੀਨੇ 'ਚ ਇੱਕ ਅੱਧੀ ਵਾਰੀ ਚਲਾ ਲਈ ਜਿੱਦਣ ਮੰਨ ਲਓ ਕਿ ਅਗਰ ਤਿੰਨ ਸਕੂਟੀਆਂ ਬੀਜੀ ਐ, ਤੇ ਤਾਂ ਜਾ ਕੇ ਬਾਈਕ ਚਲਾਉਦੇ ਆਂ, ਨਈ ਤੇ ਬਾਈਕ ਚਲਾਉਦੇ ਨੀ ਅਸੀ। ਓਕੇ ਜੀ ਓਕੇ, ਓਕੇ ਸਤਿ ਸ੍ਰੀ ਅਕਾਲ।